ਹੈਲੋ।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
ਕਿਵੇਂ ਹੋ?
ਬੈਠੇ ਸੀ।
ਮੈਂ ਵੀ ਵਧੀਆ।
ਓਕੇ, ਵਧੀਆ ਰਹਿਣਾ ਚਾਹੀਦਾ।
ਹਾਂਜੀ।
ਹੋਰ ਕੀ ਕਰਦੇ ਜੀ?
ਕੁਛ ਨਹੀਂ, ਵੇਲੇ ਬਸ।
ਸਾਰਾ ਦਿਨ ਵਿਹਲੇ ਰਹਿੰਦੇ ਹੋ। ਹੋਰ ਚਾਹ ਚੂ ਪੀਲੀ ਕਿਉਂ।
ਬਾਆਦ ਚੋ
ਬਾਅਦ ਚੋ
ਹਮ।
ਹੋਰ ਫੇਰ ਕੋਈ ਗੱਲਬਾਤ
ਕੋਈ ਗੱਲ
ਹਮ।
ਹਮ, ਕਿਹੜੀ ਚੀਜ ਬੋਲੁ ਏ ਜਿਵੇਂ ਆਪਾਂ, ਤੁਹਾਡੀ ਸਿਟੀ ਆ ਜਿਵੇਂ
ਹਾਂਜੀ।
ਹੈਲੋ ਤੁਹਾਡੀ ਸਿਟੀ ਬਿਲਕੁਲ ਕਲੀਨ ਹੈ? ਮੈਂ ਪੁੱਛਣਾ ਜਿਵੇਂ ਤੁਹਾਡੀ ਸਿਟੀ ਆ ਨਾ?
ਕੀ ਕੇ ਕਹਿ ਸਕਦੇ ਹੋ
ਅੱਛਾ।
ਹਾਂ, ਮਤਲਬ ਬਿਲਕੁਲ ਨੀ। ਵੀ ਨੀ ਹੈ
ਅੱਛਾ।
ਕੰਟਰਕਸ਼ਨ ਚੱਲਦੀ ਪਈ ਐ, ਕੰਮ ਵਗੈਰਾ ਚੱਲਦਾ ਪਇਆ-
ਅੱਛਾ।
ਬਟ ਜਿੰਨੀ ਕਲੀਨ ਹੋਣੀ ਚਾਹੀ ਚਾਹੀਦੀ, ੳਨੀ ਨੀ ਹੈ
ਫਿਰ ਕਿਸੇ ਨੇ ਐਕਸ਼ਨ ਨਹੀਂ ਕੀਤਾ ਗੌਰਮੈਂਟ ਦੇ ਖਿਲਾਫ?
ਐਕਸ਼ਨ ਕੌਣ ਕਰ ਸਕਦਾ ਹੁਣ, ਜਦੋਂ ਸਰਕਾਰ ਤਾਂ ਤੇ ਐਕਸ਼ਨ ਕਿੰਨੇ ਕਰਨਾ।
ਸਹੀ ਹੈ। ਹੋਰ ਦੱਸੋ, ਪੋਲਿਊਸ਼ਨ ਬਾਰੇ ਦਾਸਦੋ ਕੁਛ। ਹੈਲੋ।
ਖਤਮ। ਤੁਹਾਡੇ ਯਮੁਨਾਾਨਗਰ ਤੇ ਬਹੁਤ ਸਾਫ਼ ਹੈ।
ਹਮ ਜਿਆਦਾ ਜ਼ਿਆਦਾ ਸਾਹ ਵਿਚ
ਹੇਲੋ
ਠੀਕ ਹੈ ਮਤਲਬ ਇੰਨੀ ਵੀ ਸਫਾਈ ਨਹੀਂ ਹੈ।
ਹਾਂ ਮਤਲਬ ਮੈਂ ਕਿਉਂਕਿ ਮੈਂ ਘੁੰਮਿਆ ਨਾ ਜਿੰਨੀ ਵਾਰ ਵੀ ਮੈਨੂੰ ਤੇ ਸਾਫ਼ ਹੀ ਲੱਗਿਆ ਜਗਾਦਰੀ ਵਿੱਚ ਥੋੜਾ ਹੈਗਾ ਵਾ। ਯਮਨਾ ਨਗਰ ਤੇ ਸਾਫ ਹੈ।
ਚਾ
ਉਹ ਜਗਾਦਰੀ ਵਿੱਚ ਦੇ ਨਾ ਉਹ ਵੀ ਬੜੇ ਹੈ ਨਾਲੇ ਹੀ ਬੜੇ ਬੜੇ ਵੱਡੇ ਹੈ ਪੂਵਰ
ਤੁਹਾਨੂੰ ਕਿੱਥੇ ਦਿੱਖ ਗਏ ਨਾਲੇ
ਹੈਂ
ਤੁਹਾਨੂੰ ਕਿੱਥੇ ਦਿੱਖ ਗਏ ਏਡੇ ਵੱਡੇ ਨਾਲੇ
ਹੈਗੀ ਆ ਸਾਰੇ ਕਿਤੇ ਮੈਂ ਦੇਖੇ ਹੈ
ਅੱਛਾ
ਮਿਲ ਜਾਣਾ ਜਿਹੜੀ ਸਾਈਡ ਜਾਓ ਉੱਧਰ ਹੀ ਲੱਭਦੇ ਆ ਜਿਹੜੀ ਸਾਈਡ ਜਾਓ ਉੱਧਰ ਹੀ ਲੱਭਦੇ ਆ।
ਛਾ।
ਇੱਕ ਉਹ ਹੈ ਨਾ ਮੁੱਕਰ ਦੀ ਪਾਰਕ ਕਿਹੜੀ ਹੈ।
ਹਾਂ ਹੈਗੀ ਏ।
ਹਾਂ ਉਹਦੇ ਲਾਗੇ ਮੇਰੀ ਨਾਨੀ ਦਾ ਘਰ ਹੈ।
ਛਾ।
ਹਮ।
ਹੋਰ ਦੱਸ ਪੋਲਿਊਸ਼ਨ ਬਾਰੇ ਦੱਸ ਦਿਉ ਕੁਛ?
ਪੋਲਿਊਸ਼ਨ ਤਾਂ ਬਹੁਤ ਹੈ।
ਫੇਰ ਆਪਾਂ ਕਿਵੇਂ ਰੋਗੀਏ ਇਹਨੂੰ‌‍‌? ਦੱਸੋ? ਹੈਲੋ। ਹੈਲੋ।
ਉਹਦੇ ਕਰਕੇ ਵਧੀ ਜਾਂਦਾ
ਹਮ
ਦੇਖ ਤੇ ਹੋ ਜਾਹੀਦਾ। ਬਾਕੀ ਗਰਮੀ ਵਰਮੀ ਕੁਛ ਹੋ ਜਾਂਦੀ ਐ ਏਸੀ ਵੇਸੀ ਕਰਕੇ ਏਸੀ ਨੂੰ ਖਾਸ਼ ਕੇ ਬਾਅਦ ਐਸੀ ਚੱਲਦਾ
ਹਾਂਜੀ
ਫਿਰ ਬਾ ਗਰਮੀ ਹੈ ਬਹੁਤ ਗਰਮੀ ਹੈ। ਲਊਸ਼ਨ ਕਰਕੇ ਤੇ ਆਪਣੀ ਚਿੜੀਆਂ ਕਾਵਾਂ ਸਾਰਾ ਕੁਛ ਜਿਹੜੇ ਮਰੀ ਜਾਣ ਦੇ ਹੌਲੀ ਹੌਲੀ।
ਹਾਂਜੀ
ਪਹਿਲਾ ਜਦੋਂ ਸਵੇਰੇ ਸਵੇਰੇ ਉਠਦੇ ਹੀ ਉੱਠੀ ਦੇ ਉਦੋਂ ਕਿੰਨੇ ਹੀ ਹੁੰਦੇ ਹੁੰਦੇ ਹੀ। ਵਾਜ਼ਾਂ ਆਉਂਦੀਆਂ ਹੁੰਦੀਆਂ ਹੀ ਚਿੜੀਆਂ ਕਾਵਾਂ ਦੀ ਆਵਾਜ਼ ਨੀ ਆਉਂਦੀ ਕੋਈ ਕਿਆ ਕਰ ਸਕਤੇ ਹੈ ਆਪ
ਹੋਰ ਦੱਸੋ
ਠੀਕ ਤੁਸੀ ਸੁਣਾਓ ਕੋਈ ਗੱਲ ਹੈਂ। ਬਣੀ ਦਾ
ਗਰਮੀ ਬਹੁਤ ਆ।
ਹੂੰ। ਏ ਸੀ ਤੇ ਸਾਰਾ ਦਿਨ ਚੱਲਦਾ ਬੇਆ ਏ।
ਹੂੰ।
ਹੋਰ ਤੁਹਾਡੇ ਉੱਥੇ
ਕੀ?
ਸਾਡੇ ਉੱਥੇ ਵੀ ਬਿਜਲੀ ਵਗੈਰਾ ਦਾ ਬਿੱਲ ਮਾਫ਼ ਆ?
ਨਹੀਂ।
ਸਾਡੇ ਏਥੇ ਤੇ ਮਾਫ਼ ਹੈ। ਮਤਲਬ ਅਗਰ ਦੇ ਸੀ ਨੋਰਮਲੀ ਲਾਈਟ ਔਰ ਪੱਖਾ ਚਲਾਵਾਂਗੇ ਤਾਂ ਫੇਰ ਤੇ ਕੋਈ ਬਿੱਲ ਨਹੀਂ ਆਉਂਦਾ। ਅਗਰ ਏ ਸੀ ਵਗੈਰਾ ਚਲਾਵਾਂਗੇ, ਫੇਰ ਬਿੱਲ ਆਂਦਾ ਏ। ਔਰ ਸਾਨੂੰ, ਸਾਨੂੰ ਪਾਣੀ ਵੀ ਫ੍ਰੀ ਹੈ। ਪਾਣੀ ਦਾ ਵੀ ਕੋਈ ਬਿੱਲ ਨਹੀਂ ਆਂਦਾ।
ਅੱਛਾ। ਤੇ
ਹੂੰ। ਫੇਰ ਪੰਜਾਬ ਵਿੱਚ, ਜ ਜਿਵੇਂ
ਉਹਨਾਂ ਨੂੰ ਬੱਸ ਦੇ ਵਿੱਚ ਕਿਰਾਇਆ ਮਾਫ਼ ਹੈ।
ਅੱਛਾ।
ਮਤਲਬ ਆਧਾਰ ਕਾਰਡ ਦਿਖਾ ਕੇ, ਤੇ ਜਿੱਥੇ ਮਰਜ਼ੀ ਜਾ ਸਕਦੇ ਹੋ ਬੱਸ ਵਿੱਚ।
ਪੰਜਾਬ ਵਿੱਚ ਈ ਸਿਰਫ?
ਹਾਂ ਸਿਰਫ ਪੰਜਾਬ-ਪੰਜਾਬ ਚ, ਪੰਜਾਬ ਦੇ ਅੰਡਰ।
ਅੱਛ ਏਥੇ ਤਾਂ ਸਾਰਾ ਬਿੱਲ ਭਰਨਾ ਪੈਂਦਾ। ਹੈਲੋ।
ਹਾਂਜੀ-ਹਾਂਜੀ, ਬੋਲੋ।
ਤੁਹਾਡਾ ਨੈੱਟ ਨੀ ਚੱਲ ਰੇਆ ਕੇ ਅੱਜ?
ਉਹਦੇ ਕਰਕੇ ਫਿਰ ਨੈਟਵਰਕ ਇਸ਼ੂ ਆਉਂਦੇ ਐ, ਫੇਰ, ਫੇਰ ਏਹ ਨੈੱਟ ਜੇਅੜਾ ਕਿਹੜਾ ਵ ਵਾਰੀ ਫੇਰ, ਰੇਂਜ ਓਵਰ ਹੋ ਜਾਂਦੀ ਹੈ। ਕੀ ਕੇਹ ਰਏ ਸੀ ਤੁਸੀਂ?
ਕੁਛ ਨ
ਕੁਛ ਬੋਲਦੇ ਸੀ।
ਨਈ।
ਯਾਦ ਭੁੱਲ ਗਏ?
ਨਹੀਂ, ਮੈਂ ਤੇ ਕੁੱਝ ਬੋਲੀ
ਬੋਲ ਤੇ ਰਹੇ ਸੀ ਕੁਛ? ਹੋਰ ਫਿਰ ਰਾਤੀ ਕੀ ਬਣਾਇਆ? ਬਣਾਉਣਾ ਏ, ਡਿਨਰ?
ਪਤਾ ਨਹੀਂ, ਮੰਮੀ ਬਣਾਣਗੇ।
ਹਜੇ ਸੋਚਿਆ ਈ ਨਈ?
ਹੂੰ।
ਖੋਦ ਤੇ ਤੁਸੀਂ ਬਣਾਉਂਦੇ ਹੋ, ਨੀ ਹੋਵੋਗੇ ਹਨਾ?
ਮੈਂ ਕਿਉਂ ਬਣਾਨਾ? ਮੰਮੀ ਹੈ ਤੇ।
ਅੱਛਾ ਜੀ।
ਹੂ,,,
ਕੁਕਿੰਗ ਕਰ ਲੈਂਦੇ ਉਹ
ਹਾਂਜੀ।
ਪ੍ਰੋਪਰ।
ਹੋਰ।
ਵੈਰੀ ਗੁੱਡ।
ਥੈਂਕਯੂ।
ਅੱਛਾ। ਕੀ ਕੀ ਬਣਾਉਣਾ ਆਉਂਦਾ।
ਮੈਨੂੰ ਜੋ ਤੁਸੀਂ ਕਹੋ ਦੱਸੋ? ਕੋਈ ਰੈਸਪੀ ਮੈਂ ਸੁਣਿਆ ਦੱਸ ਦਾਂਗੀ ਉਹਦੀ
ਅੱਛਾ ਸਾਰਾ ਕੁਛ ਬਣਾ ਦਿੰਦੇ ਹੋ
ਹੂ ਇੱਕ ਕੜੀ ਨੂੰ ਛੱਡ ਕੇ ਬਸ
ਅੱਛਾ ਕੜੀ ਤੇ ਯੂਟਿਊਬ ਨੀ ਦੇਖਣੀ ਪਰ
ਨਹੀਂ ਵੇਖ ਦੀ ਨਹੀਂ ਆਪਣੇ ਹੱਥਾਂ ਨਾਲ ਉਨਾ ਵਾਹੀ ਸਿੰਪਲ ਠੀਕ ਹੈ।
ਹੈ ਨਾ ਏਜੀਪੀ ਯੂਟਿਊਬ ਤੇ
ਨਹੀਂ।
ਯੂਟਿਊਬ ਤੇ ਸਰਚ ਕਰਕੇ ਤੇ ਫਿਰ ਬਣਾਓ ਰੈਸਪੀ ਦੇਖ ਕੇ।
ਨਹੀਂ ਨਹੀਂ ਆਉਂਦੀ ਹੈ ਮੈਨੂੰ।
ਹੈ ਕੀ
ਹੂ,,,
ਰੋਜ਼ ਅੱਛਾ ਰੋਟੀ ਵੀ ਬਣਾ ਲੈਂਦੇ ਸਬਜ਼ੀ ਵੀ ਬਣਾ ਲੈਂਦੇ ਸਾਰਾ ਕੁਛ
ਹਾਂਜੀ।
ਅੱਜ ਕੱਲ ਦੇ ਜਿਹੜੀਆਂ ਕੁੜੀਆਂ ਨੇ ਉਹਨਾਂ ਨੂੰ ਤੇ ਬਣਾਉਣ ਦੀ ਜਾਂਚ ਨਹੀਂ ਕੁਛ।
ਹਾਂਜੀ ਮੈਗੀ ਖੋਲ ਕੇ ਬਸ
ਹਾਂ ਕੱਲੀ ਮੈਗੀ ਬਣਾ ਸਕਦੀ ਹਾਂ ਜਾਂ ਮਕਰੋਨੀ ਹੋ ਗਿਆ ਕੁਛ ਇਦਾਂ ਦਾ ਹੋਰ ਨੀ ਕੁਛ ਵੀ ਆਉਂਦਾ ਉਹਨਾ ਨੂੰ
ਹੂ,,,
ਫਿਰ ਤੇ ਤੁਸੀਂ ਵਧੀਆ ਹੋ ਤੁਹਾਨੂੰ ਸਾਰਾ ਕੁਛ ਆਉਂਦਾ ਬਣਾਉਣਾ
ਹਾਂਜੀ
ਚਲੋ ਠੀਕ ਹੈ ਮੈਂ ਕਰਦਾ ਬਾਅਦ ਚ ਕੋਲ ਆ ਰਹੀ ਹੈ।
ਓਕੇ